ਹੈਲੋ।
ਹੈਲੌ।
ਹਾਂਜੀ, ਸਸ਼੍ਰੀ ਕਾਲ ਜੀ।
ਹਾਂਜੀ, ਸਸ਼੍ਰੀ ਕਾ ਜੀ।
ਹੋਰ, ਕੀ ਹਾਲ-ਚਾਲ ਨੇ?
ਬੋਤ ਵਦੀਆ ਜੀ।
ਔਰ, ਘਰ ਪਰਿਵਾਰ ਸਬ ਠੀਕ ਨੇ?
ਹਾਂਜੀ, ਬਿਲਕੁਲ।
ਹੋਰ, ਬੱਚੇ ਵਗੈਰਾ ਮੰਮੀ-ਪਾਪਾ ਸਬ ਬਧੀਆ?
ਹਾਂਜੀ।
ਅੱਛ, ਹੋਰ ਕੰਮ-ਕਾਰ ਸਈ ਚਲ ਰੇਐ?
ਕੰਮ ਕਾਰ ਬਾਰਿਸ਼ਾਂ ਦੇ ਕਾਰਨ ਇਸ਼ ਟੈਮ ਢਿਲਾ ਹੋਏਆ ਏਆ ਜੀ।
ਅੱਛਾ-ਅੱਛਾ, ਤੇ ਮਾਰਕੀਟ ਇਚ ਵੀ ਮੰਦੀ ਆਈ ਹੋਈ ਐ?
ਹਾਂ, ਇਸ ਟੈਮ ਅਗਰ ਮਾਰਕੀਟ ਬਰਸਾਤਾਂ ਚ ਓਪਨ ਲੇਟ ਹੋਏਗੀ ਤੇ ਫੇਰ ਕੰਮ ਕਿਤੇ ਚਲਣੈ। ਨਾਮ ਨਾ, ਅ ਅਪਣਾ ਕਿਸੀ ਬੰਦੇ ਨੇ ਬਾਹਰ ਨਿਕਲਨੈ। ਨਾ ਓਨਾਂ ਦੀ ਸੇਲ ਹੋਨੀ, ਨਾ ਸਾਨੂੰ ਕੰਮ ਮਿਲਣਾ।
ਸੲੀ ਗੱਲ ੲੇ, ਹਾਂਜੀ, ਚਲੋ, ਓਨਾ ਮੈਂ ਤਾਂ ਕੋਲ ਕੀਤੀ ਸੀਗੀ ਕਿ ਕੱਲ੍ਹ ਤੁਹਾਡੇ ਕੋਲੋਂ ਨਾ ਪੋਲਿਸੀ ਦੇ ਬਾਰੇ ਸਮਝਣਾ ਸੀ, ਕਿਹੜੀ ਪੋਲਸੀ ਕਰਵਾਉਣੀ ਹੈ ਮੰਮੀ ਵਾਸਤੇ? ਥੋੜ੍ਹਾ ਓਦੇ ਬਾਰੇ ਦੱਸ ਦੋਗੇ?
ਤੁਸੀਂ ਪੋਲਸੀ ਦਾ ਹਿੰਟ ਦਾ ਕਿਆ ੲੇ, ਕਿਸੇ ਤੋਂ ਕੁਛ ਵੈਸੇ ਹਾਲੇ ਤੱਕ ਕਰਾ ਏ ਲਿ ਤੇ ਕਿਹੜੀ ਕਰਾਣੀ ਐਸੀਂ ਕੋਈ ਨੈੱਟ ਤੇ।
ਅਸੀਂ ਕਿਸ ਕਿਸੇ ਨਾਲ ਸਾਡੀ ਕੋਈ ਗੱਲ ਨੀਂ ਹੋਈ।
ਓਕੇ, ਤੁਹਾਡੀ ਮਦਰ ਕੀ ਏਜ ਦੀ, ਕਿੰਨੀ ਹੈਗੀ ਹੈ ਏ ਉਹਨਾਂ ਦੀ?
ਏ ਫੋਟੑਟੀ ਏਟ, ਫੋਟੑਟੀ ਨਾਈਨ ਏ।
ਓਕੇ। ਫੋਟੑਟੀ ਨਾਈਨ, ਨਾਈਨ ਦੇ ਐਕੋਰਡਿੰਗ ਓਨਾਂ ਹਾਂ, ਅੜਤਾਲੀ ਉਨੰਜਾ ਸਾਲ ਦੇ ਅਕੋਰਡਿੰਗ ਓਨਾਂ ਨੂੰ ਇਕ ਪੋਲਸੀ ਹੈਗੀ ਜੀਵਨ ਆਨੰਦ।
ਅੱਛਾ, ਠੀਕ ਏ ਸਰ।
ਓਨਾਂ ਨੂੰ ਓ ਕਰਾਣੀ ਚਾਈਦੀ ਓਦਾ ਬੈਨੀਫਿਟ ਐ।
ਓਦੇ ਚ ਕੀ-ਕੀ ਬੈਨੀਫਿਟ ਮਿਲਨਗੇ ਸਰ?
ਓਦੇ ਚ ਐਅ ਕਿ, ਅਗਰ ਪ੍ਹੈਲੀ ਗਲ ਤੇ ਕਿ ਤੂਸੀ ਜਿੰਨੇ ਟਾਈਮ ਦੀ ਪੋਲਸੀ ਲੈਂਦੇ ਓ
ਹਾਂਜੀ।
ਅਗਰ ਤੂਸੀ ਸੋਲਾ ਸਾਲ ਦੀ ਲਈ ਐ ਵੀਹ ਸਾਲ ਦੀ ਲਈ
ਹਾਂਜੀ।
ਇੱਕ, ਪਹਿਲੇ ਤੇ ਮੈਚੋਰਟੀ ਮਿਲ ਜੇਗੀ ਤੁਹਾਨੂੰ ਟਵੰਟੀ ਯੀਅਰ 'ਚ।
ਠੀਕ ਹੈ, ਸਰ।
ਪਾਲਿਸੀ ਕੰਪਲੀਟ ਹੋਣ ਦੋ। ਕਈ ਪਾਲਿਸੀਆਂ
ਅੱਛਾ, ਵੀਹ ਸਾਲ ਬਾਅਦ ਮਚੁਰਟੀ ਹੋ ਜਾਏਗੀ। ਸਰ ਕੋਈ ਐਸੀ ਨਹੀਂ ਹੋਏਗੀ ਕਿ ਸਾਨੂੰ ਦੱਸ ਸਾਲ ਬਾਅਦ, ਕੁਝ ਹੈਗਾ ਸਕੀਮ ਦਾ?
ਹਾਂ, ਪਾਲਿਸੀ, ਇਹ ਹੈ ਇੱਕ।
ਅੱਛਾ, ਸਰ ਦੱਸ ਸਾਲ ਵਾਲੀ ਦੱਸੋਂ? ਵੀਹ ਸਾਲ ਤੇ ਕਾਫ਼ੀ ਲੇਟ। ਮਤਲਬ ਦੱਸ ਸਾਲ ਬਾਅਦ ਕੋਈ ਮਚੁਰਟੀ ਮਿਲਣੀ, ਉਹਦੇ ਬਾਰੇ ਦੱਸੋ ਕੁਝ
ਆਹ ਇੱਕ ਸਕੀਮ ਹੋਰ ਹੈਗੀ ਹੈ। ਸੋਲਾਂ ਸਾਲ ਦੀ ਸਕੀਮ ਹੈ। ਦੱਸ ਸਾਲ ਪੈਸੇ ਦੇਣੇ ਨੇ।
ਠੀਕ ਹੈ ਸਰ, ਅੱਛਾ ਪੰਜ ਸਾਲ ਬਾਕੀ।
ਛੇ ਸਾਲ ਕਿਸ਼ਤ ਕੰਪਨੀ ਭਰੇਗੀ, ਤੁਸੀਂ ਕੋਈ ਪੈਸਾ ਨਹੀਂ ਦੇਣਾ।
ਠੀਕ ਹੈ ਸਰ, ਠੀਕ ਹੈ ‌ਤੇ ਉਸ ਤੋਂ ਇਲਾਵਾ।
ਉਸ ਤੋਂ ਇਲਾਵਾ ਜੀ, ਇੱਕ ਪੰਜ ਸਾਲ ਦੀ ਸਕੀਮ ਹੈਗੀ ਹੈ ਜੀ।
ਅੱਛਾ ਹੋਰ, ਸਰ ਦੱਸ ਸਾਲ ਵਾਲੀ ਦੱਸ ਦੋ। ਉਹਦੇ 'ਚ ਕੀ ਇੰਸਟਾਲਮੈਂਟ ਕਿੰਨੀ ਬੰਨੇਗੀ ਤੇ ਡਿਸਕਾਊਂਟ ਕਿੰਨਾ ਦੋਗੇ? ਹਾਂਜੀ। ਸਾਰਾ ਦੱਸ ਦੋ ਫਿਰ, ਸਰ ਹਜ਼ਾਰ ਦੋ ਹਜ਼ਾਰ ਤੱਕ ਕਿਵੇਂ ਦੋ, ਦੋ ਬੱਸ, ਇਸ ਤੋਂ ਉੱਪਰ ਨਹੀਂ ਹੋਣਾ ਚਾਹੀਦਾ।
ਅਗਰ ਤੁਸੀਂ ਦੋ ਹਜ਼ਾਰ ਰੁਪਏ ਪਰ ਮੰਥ ਐਵਰੇਜ ਕਰਦੇ ਹੋ।
ਹਾਂਜੀ-ਹਾਂਜੀ।
ਤੁਹਾਡਾ ਦੱਸ ਸਾਲ ਦਾ ਜਾਏਗਾ ਚੌਵੀ ਹਜ਼ਾਰ ਤਕਰੀਬਣ ਕੁਝ।
ਠੀਕ ਹੈ, ਸਰ।
ਉਹ ਦੱਸ ਸਾਲਾਂ ਹੀ ਦੇਣਾ ਤੁਸੀਂ।
ਠੀਕ ਹੈ।
ਦੱਸ ਸਾਲਾਂ 'ਚ ਤੁਹਾਡਾ, ਦੋ ਲੱਖ ਚਾਲੀ ਹਜ਼ਾਰ ਰੁਪਏ ਜਾਏਗਾ ਜੀ।
ਠੀਕ ਹੈ।
ਔਰ ਛੇ ਸਾਲ ਤੁਹਾਡੀ ਕਿਸ਼ਤ ਮਾਫ਼ ਹੈ।
ਔਰ ਰਿਸਕ ਕਵਰ ਕਿੰਨਾ, ਸਾਰਾ ਇਹਦੇ 'ਚ ਕਿੰਨਾ, ਡਬਲ ਮਿਲੇਗਾ? ਇੰਕੇਸ ਕੋਈ ਐਕਸੀਡੈਂਟਲ, ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ।
ਹਾਂ, ਐਕਸੀਡੈਂਟਲ ਵਿੱਚ ਛੇ ਲੱਖ ਰੁਪਏ ਦਾ ਹੋਏਗਾ, ਨੌਰਮਲ ਵਿੱਚ ਕਵਰ ਇਦੇ ਅੰਦਰ ਤਿੰਨ ਲੱਖ ਦਾ ਹੋਏਗਾ।
ਅੱਛਾ ਨੋਰਮਲ ਦਾ ਮਤਲਬ ਕੀ ਹੁੰਦਾ ਸਰ ਮ ਅਗਰ ਏਂਜ ਹੀ ਡੈਥ ਹੋ ਗਈ ਦੀ
ਨੋਰਮਲ ਹੈ ਕਿ ਅੱਜ ਬੱਚੇ ਇਸ ਤਰ੍ਹਾਂ ਬਨਦੇ ਨੇ, ਜਾਂ ਲੇਡੀਜ਼ ਨੇ ਜੈਂਟਸ ਨੇ ਅੱਜ ਐਲ ਆਈ ਸੀ ਦੀ ਜਾਂ ਹੈਲਥ ਇੰਸ਼ੋਰੈਂਸ ਦੀ ਕੋਈ ਮਤਲਬ ਅਪਣਾ ਕੋਈ ਵੀ ਕੰਪਨੀ ਦੀ ਅਗਰ ਪੋਲਿਸੀ ਲਿੱਤੀ ਏ ਹੁਣ
ਹਾਂਜੀ।
ਪੋਲਿਸੀ ਲੈਣ ਤੋਂ ਇੱਕ ਮਹੀਨੇ ਬਾਦ ਜਾਂ ਇੱਕ ਘੰਟੇ ਬਾਦ ਅਗਰ ਉਹਦੇ ਨਾਲ ਕੋਈ ਅਟੈਕ ਬੀ ਪੀ, ਸ਼ੂਗਰ, ਜਾਂ ਕੁਛ ਵੀ ਵਜ੍ਹਾ ਨਾਲ ਆ ਫੀਵਰ, ਫੀਵਰ ਨਾਲ
ਅੱਛਾ, ਉਹਦੇ 'ਚ ਸਿਰਫ਼ ਤਿੰਨ ਲੱਖ ਦਾ ਕਵਰ ਹੈ। ਔਰ ਐਕਸੀਡੈਂਟ ਏ ਤੇ ਡਬਲ ਏ।
ਹਾਂਜੀ-ਹਾਂਜੀ।
ਠੀਕ ਹੈ, ਸਰ। ਔਰ ਕਿੰਨਾ ਪ੍ਰੀਮੀਅਮ ਸਰ, ਦੋ ਹਜ਼ਾਰ ਰੁਪਏ ਮਹੀਨਾ?
ਹਾਂ, ਦੋ ਹਜ਼ਾਰ ਰੁਪਏ ਪਰ ਮੰਥ।
ਸਰ ਸਾਲ ਦਾ ਅਗਰ ਇਕੱਠਾ ਦਿੰਦੇ ਹਾਂ ਤਾਂ ਕੋਈ ਡਿਸਕਾਊਂਟ ਹੋਏਗਾ?
ਹਾਂਜੀ ਜੀ, ਸਾਲ ਦਾ ਇਕੱਠਾ ਦੇ ਕੇ ਤੁਹਾਨੂੰ ਘੱਟੋ-ਘੱਟ ਇੱਕ ਤੋਂ ਡੇਢ ਮਹੀਨੇ, ਦੋ ਮਹੀਨੇ ਦੀ ਕਿਸ਼ਤ ਮਾਫ਼ ਹੋ ਜਾਂਦੀ ਹੈ।
ਅੱਛਾ-ਅੱਛਾ ਮਤਲਬ ਦੋ-ਤਿੰਨ ਹਜ਼ਾਰ ਰੁਪਏ ਸਾਡਾ ਡਿਸਕਾਊਂਟ ਮਿਲ ਜਾਏਗਾ।
ਹਾਂ, ਇੱਕੀ ਹਜ਼ਾਰ ਰੁਪਏ ਦੇ ਕੇ ਤੁਹਾਨੂੰ ਸਾਲ ਦੀ ਚੌਵੀ ਹਜ਼ਾਰ ਦੀ ਰਸੀਦ ਮਿਲ ਜਾਏਗੀ, ਫਸਟ ਟਾਈਮ ਸਿਰਫ਼ ਓਨਲੀ।
ਅੱਛਾ-ਅੱਛਾ, ਠੀਕ ਹੈ। ਇਸ ਦੇ ਵਿਚ ਨੋਮਮੀ ਵਗੈਰਾ ਜਿਹਨੂੰ ਮਰਜੀ ਬਣਾ ਸਕਦੇ ਹਾਂ।
ਹਾਂ ਨੋਮਨੀ ਬਿਲਕੁਲ ਜੀ ਜਿਹਨੂੰ ਮਰਜ਼ੀ ਫਾਦਰ, ਮਦਰ
ਫਾਦਰ, ਪਾਪਾ ਨੂੰ ਬਣਾ ਸਕਦੇ ਹਾਂ। ਹੋਰ ਕਿੰਨੇ ਬੰਦੇ ਨੋਮਨੀ ਬਣ ਸਕਦੇ ਨੇ, ਇਕ ਹੀ ਹੁੰਦਾ।
ਨਹੀਂ ਜੀ ਜਿੰਨੇ ਮਰਜ਼ੀ ਬਣਾ ਸਕਦੇ ਹੋ। ਤੁਸੀਂ ਦੋ ਬਣਾ ਸਕਦੇ, ਤਿੰਨ ਬਣਾ ਸਕਦੇ, ਚਾਰ ਬਣਾ ਸਕਦੇ ਹੋ।
ਅੱਛਾ ਅੱਛਾ ਇੱਕ ਪੋਲਿਸੀ ਹੈ ਸਰ ਆਪ ਪਣੀ ਮਰਜ਼ੀ ਨਾਲ ਨੋਮਨੀ ਬਣਾ ਸਕਦੇ ਹਾਂ।
ਹਾਂਜੀ ਉਹਦੇ ਚ ਕੁਛ ਪਰਸੈਂਟ ਹਿੱਸਾ ਹੁੰਦਾ ਹੈ ਕਿ ਜਿਸ ਤਰ੍ਹਾਂ ਵੀਹ ਪਰਸੈਂਟ ਪ੍ਰਸੈਂਟ ਦੇ ਅਕੋਰਡਿੰਗ ਅਸੀਂ ਪੰਜ ਨੋਮਨੀ ਬਣਾ ਲੋ। ਪੱਚੀ ਪ੍ਰਸੈਂਟ ਦੇ ਅਕੋਰਡਿੰਗ ਅਸੀਂ ਚਾਰ ਬਣਾ ਲਈਏ ਪੰਜਾਂ ਪ੍ਰਸੈਂਟ ਦੇ ਅਕੋਰਡਿੰਗ ਦੋ, ਸੌ ਪ੍ਰਸੈਂਟ ਦੇ ਅਕੋਰਡਿੰਗ ਇੱਕ
ਅੱਛਾ ਆਪ ਨੋਮਨੀ ਵੀ ਅਸੀ ਆਪਣੀ ਮਰਜ਼ੀ ਨਾਲ ਬਣਾ ਸਕਦੇ ਹਾਂ। ਮੈਨੂੰ ਲੱਗਿਆ ਸੀ ਕਿ ਮਤਲਬ ਪੋਲਿਸੀ ਵਿੱਚ ਸਿਰਫ ਇੱਕ ਹੀ ਨੋਮਨੀ ਹੁੰਦਾ।
ਨਹੀਂ ਜੀ, ਇਸ ਤਰ੍ਹਾਂ ਹੁੰਦਾ ਜਿਵੇਂ ਘਰ ਚ ਕਿਸੇ ਨੇ ਪੋਲਿਸੀ ਲਿੱਤੀ ਏ ਤੇ ਅੱਗੇ ਸੋਚਦਾ ਕਿ ਮੇਰੇ ਬੱਚੇ ਤਿੰਨ ਨੇ, ਉਹ ਤਿੰਨੋ ਬੱਚਿਆਂ ਦੇ ਨਾਮ ਥੋੜਾ ਥੋੜ੍ਹਾ ਨੋਮਨੀ ਕਰ ਦੇਗਾ ਕਿ ਜਿਹਦੇ ਚ ਚਾਲੀ ਪ੍ਰਸੈਂਟ ਇੱਕ ਨੂੰ ਤੀਹ ਪ੍ਰਸੈਂਟ ਇੱਕ ਤੀਹ ਪ੍ਰਸੈਂਟ, ਵੀ ਕੱਲ ਨੂੰ ਅਗਰ
ਝਗੜਾ ਜਾਂ ਕੋਈ ਐਸੀ ਦਿੱਕਤ ਪਰੇਸ਼ਾਨੀ ਨਹੀਂ ਆਵੇ।
ਅਗਰ ਕੱਲ ਨੂੰ ਕਸਟਮਰ ਦੀ ਡੈਥ ਹੋ ਜਾਂਦੀ ਏ, ਤੇ ਜੋ ਪੈਸਾ ਹੈ ਉਹ ਤਿੰਨਾਂ ਨੂੰ ਹੀ ਬਰਾਬਰ ਮਿਲੇਗਾ ਜੀ।
ਚਲੋ ਠੀਕ ਏ, ਸਰ। ਤੇ ਸਰ ਕੋਈ ਮੈਡੀਕਲ ਰਿਕੁਆਇਰਮੈਂਟ ਹੋਏਗੀ ਏਸ ਏਜ ਚ
ਹਾਂ ਅਗਰ ਫੋਟੀ ਨਾਈਨ ਹੈ, ਤੇ ਥੋੜਾ ਫਿਟਨੈਸ ਦੀ ਰਿਪੋਰਟ ਲੱਗ ਜਾਏਗੀ ਇੱਕ ਨਾਲ
ਅੱਛਾ ਫਿਰ ਉਹ ਕਿੱਥੇ ਮੈਡੀਕਲ ਤੁਸੀਂ ਨਾਲ ਜਾਓਗੇ ਮੈਡੀਕਲ ਕਰਵਾਉਣ।
ਹਾਂਜੀ ਸਾਡੇ ਐਚੁੱਲੀ ਹੋਸਪਿਟਲ ਦੇ ਪੈਨਲ ਹੁੰਦੇ ਨੇ ਜੀ, ਉੱਥੇ ਜਾ ਕੇ ਨਾਲ ਈ ਉਹ ਸਾਰਾ ਇੱਕ ਵਾਰ ਟੈਸਟ ਕਰ ਲੈਂਗੇ ਉਹਨਾਂ ਨੂੰ ਜੋ ਜੋ ਰਿਪੋਰਟਸ ਹੋਏਗੀ ਉਹ ਦੇਖ ਲੈਂਗੇ ਤੇ ਉਸ ਤੋਂ ਬਾਦ ਉਹ ਫਿਰ ਕਿਸ
ਪੋਲਿਸੀ ਫਿਰ ਕਦੋਂ ਆਉਂਦੀ ਹੈ। ਕਿੰਨੇ ਦਿਨਾਂ ਤੱਕ
ਘੱਟੋ ਘੱਟ ਪੰਦਰਾਂ ਤੋਂ ਵੀਹ ਦਿਨਾਂ ਜਾਂ ਵਨ ਮੰਥ ਦੇ ਅੰਦਰ ਉਹ ਪੋਲਿਸੀ ਘਰ ਆ ਜਾਂਦੀ ਹੈ ਜੀ।
ਅੱਛਾ ਸਾਨੂੰ ਪੋਲਸੀ ਪਹੁੰਚ ਜਾਂਦੀ ਏ, ਔਰ ਉਸ ਤੋਂ ਬਾਦ ਅਗਰ ਅਸੀ ਪੇਮੈਂਟ ਤੁਹਾਨੂੰ ਦਿੰਦੇ ਹਾਂ ਤੇ ਰ ਰਿਿਸਿਪਟ ਕਿੰਨ ਦਿਨਾਂ 'ਚ ਉਹ ਤੇ ਸਾਨੂੰ ਅਗਲੇ ਦਿਨ ਹੀ ਮਿਲ ਜਾਏਗੀ
ਹਾਂ ਨੈਕਸਟ ਡੇ ਸੇਮ ਡੇ ਮਿਲ ਪਹਿਲੀ ਗੱਲ ਤੇ ਵਟਸ ਬਿਲਕੁਲ
ਅੱਛਾ ਚਲੋ ਹੋਰ ਹੋਰ ਕੋਈ ਫੋਰਮੈਲਿਟੀਜ਼ ਤੋਂ ਇਲਾਵਾ ਡਾਕੂਮੈਂਟਸ ਕੀ ਕੀ ਲੱਗਣਗੇ ਸਰ
ਹਮ ਆਧਾਰ ਕਾਰਡ ਹੋਰ ਪੈਨ ਕਾਰਡ ਔਰ ਇੱਕ ਪਾਸਪੋਰਟ ਸਾਈਜ਼ ਫੋਟੋ ਔਰ ਬੈਂਕ ਡਿਟੇਲ ਹੈਗੀ
ਔਰ ਸਰਭ ਕੀ ਕਹਿੰਦੇ ਨੇ ਇਹਦਾ ਕੀ ਹਿਸਾਬ ਸੀ ਠੀਕ ਆ ਕੀ ਪੋਲਿਸੀ ਨਾ ਕੀ ਹੈ ਜ ਤੁਸੀਂ ਕਰੋਗੇ
ਇਸ ਪੋਲਿਸੀ ਦਾ ਨਾਮ ਹੈ ਜੀਵਨ ਲਾਭ
ਜੀਵਨ ਲਾਭ ਪੋਲਸੀ ਠੀਕ ਹੈ ਜੋ ਤੁਸੀਂ ਕਰੋ ਦਸ ਸਾਲ ਵਾਲੇ
ਹਾਂਜੀ ਹਾਂਜੀ।
ਅੱਛਾ ਅੱਛਾ। ਚਲੋ ਤੇ ਉਹ ਕੀ ਕਹਿੰਦੇ ਨੇ ਫੇਰ ਹੋਰ ਕੋਈ ਫੋਰਮੈਲਿਟੀ ਤੇ ਨਹੀਂ ਕਰਨੀ ਪਏਗੀ ਨਾ। ਇਸ ਤੋਂ ਇਲਾਵਾ। ਹੋਰ ਵੀ ਕੋਈ ਪੋਲਿਸੀ ਹੈਗੀ ਏ ਸਰ, ਔਰ ਅਗਰ ਸਰ ਮੈਂ ਇੱਕ ਬੱਚੇ ਦੀ ਵੀ ਕਰਵਾਨੀ ਚਾਹਵਾਂ, ਬੱਚੇ ਦੀ ਤੇ ਲੋਂਗ ਟਾਈਮ ਦੀ ਸਹੀ ਰਹਿੰਦੀ ਹੈ ਨਾ, ਜਿਵੇਂ ਛੋਟਾ ਬੱਚਾ ਜਿਂਝ ਇੱਕ ਦੋ ਸਾਲ ਦਾ ਬੱਚਾ ਏ।
ਹਾਂਜੀ ਉਹਦੀ ਤਾਂ ਲੋਂਂਗ ਟਰਮ ਦੀ ਕਰਾ ਕੇ ਫਾਇਦਾ ਕਿ ਜਦ ਤੱਕ ਉਹ ਇੱਕੀ, ਬਾਈ ਸਾਲ ਦਾ ਪੱਚੀ ਸਾਲ ਚ ਮੈਚਿਓਰ ਹੋਏਗਾ ਕਿ ਉਹਦਾ ਉਸ ਟਾਈਮ ਤੱਕ ਉਹਦਾ ਪੈਸਾ ਜਿਹੜਾ ਅੱਛਾ ਰਿਫੰਡ ਮਿਲ ਜੇਗਾ।
ਅੱਛਾ। ਤੇ ਸਰ, ਬੱਚੇ ਦੇ ਕੇਸ ਵਿਚ ਬੱਚੇ ਦਾ ਹੀ ਇੰਸ਼ੋਰੈਂਸ ਹੁੰਦਾ ਹੈ ਜਾਂ ਫਿਰ ਪੇਰੈਂਟਸ ਦਾ ਹੁੰਦਾ, ਬੱਚੇ ਦਾ ਤੇ ਇੰਸ਼ੋਰੈਂਸ ਕੰਪਨੀ ਨਹੀਂ ਦਿੰਦੀ ਨਾ।
ਬੱਚੇ ਦਾ ਇੰਸ਼ੋਰੈਂਸ ਕੰਪਨੀ ਦੇ ਨਹੀ ਦਿੰਦੀ, ਉਹਦੇ ਫਾਦਰ ਦਾ ਜ਼ਰੂਰ ਦੇ ਦਿੰਦੀ ਏ ਜੀ।
ਕਿਉਂਕਿ ਇਸ ਚੀਜ਼ ਨੂੰ ਥੋੜ੍ਹਾ ਮੈਂ ਵੀ ਦੇਖਿਆ ਸੀ ਕਿਧਰੇ ਕਿ ਬੱਚੇ ਦਾ ਇੰਸ਼ੋਰੈਂਸ ਕੰਪਨੀ ਨਹੀਂ ਕਹਿੰਦੀ
ਬੱਚੇ ਤਾਂ ਨਹੀਂ ਦੇਗੀ ਜੀ ਬੱਚੇ ਦੇ ਪੋਲਿਸੀ ਜ਼ਰੂਰ ਕਰ ਦੇਗੀ ਉਹਦੇ ਅੰਦਰ ਬ ਹਾਂ ਉਹਦੇ ਅੰਦਰ ਇੱਕ ਬੈਨੀਫਿਟ ਦੇ ਦਿੰਦੀ ਪੀ ਡਬਲਿਊ ਬੀ ਪ੍ਰੀਮੀਅਮ ਵੀਅਰ ਬੈਨੀਫਿਟ ਕਿ ਉਹਦੇ ਅੰਦਰ ਅਗਰ ਫਾਦਰ ਨੂੰ ਕੁਛ ਹੋ ਜਾਂਦਾ ਹੈ ਤਾਂ ਬੱਚੇ ਨੂੰ ਸਾਰੀ ਕਿਸ਼ਤਾਂ ਮਾਫ਼ ਹੋ ਜਾਏਗੀਆਂ ਪੋਲਿਸੀ ਚਲਦੀ ਰਹੇਗੀ ਔਰ ਜਦੋਂ ਉਹਨੂੰ ਪੈਸੇ ਜਦੋਂ ਉਹ ਪੋਲਿਸੀ ਆਉਣ ਵਾਲੇ ਟਾਈਮ 'ਤੇ ਮਚਿਓਰ ਹੋਏਗੀ ਜਦੋਂ ਉਹਦਾ ਟਾਈਮ ਪੀਰੀਅਡ ਹੈ ਉਸ ਟਾਈਮ ਨੂੰ ਰਿਫੰਡ ਅੱਛਾ ਮਿਲ ਜਾਏਗਾ ਬੇਸ਼ੱਕ ਉਹਦੀ ਇੱਕ ਕਿਸ਼ਤ ਕਿਉਂ ਨਾ ਗਈ ਉਹ
ਅੱਛਾ ਔਰ ਸਰ ਇਨ ਕੇਸ ਕਈ ਵਾਰ ਐਕਸੀਡੈਂਟਲ ਕੋਈ ਵੀ ਦਿੱਕਤ ਬ ਜਾਂਦੀ ਕਈ ਵਾਰ ਬੱਚੇ ਨੂੰ ਵੀ ਦਿੱਕਤ ਆ ਆ ਜਾਂਦੀ ਤੇ ਬੱਚੇ ਨੂੰ ਤਾਂ ਕੋਈ ਕਲੇਮ ਨੀ ਮਿਲਦਾ ਨਾ ਬੱਚੇ ਦੇ ਨਾਮ ਦਾ
ਬੱਚੇ ਦੀ ਪੋਲਿਸੀ ਜਿੜੀ ਰਿਸਕਵਰ ਸ਼ੁਰੂ ਹੁੰਦਾ ਹੈ ਉਹ ਅਠਾਰਾਂ ਸਾਲਾਂ ਤੋਂ ਬਾਅਦ ਸ਼ੁਰੂ ਹੁੰਦਾ ਹੈ
ਅੱਛਾ ਅੱਛਾ ਠੀਕ ਹੈ ਜੋ ਐਕਚੁਲੀ ਜੋ ਬੀਮਾ ਹੁੰਦਾ ਹੈ ਉਹ ਅਠਾਰਾਂ ਸਾਲ ਦੀ ਏ ਇਸ ਤੋਂ ਬਾਅਦ ਸਟਾਰਟ ਹੁੰਦਾ
ਹਾਂ ਅਠਾਰਾਂ ਸਾਲ ਚ ਮਾਈਨਰ ਮੰਨਿਆ ਜਾਂਦਾ ਨਾ ਜੀ
ਅੱਛਾ ਅੱਛਾ ਐਕਚੁਲੀ ਆਹ ਚੀਜ਼ ਮੈਨੂੰ ਨਹੀਂ ਪਤਾ ਸੀ ਤਾਂ ਮੈਂ ਅੱਛਾ ਮਾਈਨਰ ਬੰਦੇ ਦਾ ਬੀਮਾ ਨਹੀਂ ਹੁੰਦਾ
ਹਾਂਜੀ ਹਾਂਜੀ
ਅੱਛਾ ਅਠਾਰਾਂ ਸਾਲ ਤੋਂ ਬਾਅਦ ਹੀ ਹੋਏਗਾ ਜੋ ਵੀ ਬੀਮਾ ਵਗੈਰਾ ਹੋਏਗਾ ਰ ਸਰ ਅਗਰ ਬੱਚੇ ਦੀ ਅਗਰ ਅਸੀਂ ਕੋਈ ਐਸੀ ਕਰਵਾਉਣੀ ਹੋਵੇ ਕੋਈ ਆਰ ਡੀ ਵਗੈਰਾ ਉਹ ਕਰਦੇ ਹੋ ਤੁਸੀਂ ਪੋਸਟ ਔਫਿਸ ਵਗੈਰਾ ਦਾ
ਹਾਂਜੀ ਹਾਂਜੀ ਕਰਦੇ ਹਾਂ ਜੀ
ਅੱਛਾ ਉਹ ਵੀ ਕਰ ਦਿਓ ਉਹਦੇ 'ਚ ਕਿੰਨੀ ਇੰਸਟੋਲਮੈਂਟ ਬਣੇਗੀ
ਉਹਦੇ ਚ ਵੀ ਘੱਟੋ ਘੱਟ ਹਜ਼ਾਰ ਪੰਦਰਾਂ ਸੌ ਰੁਪਏ ਮਹੀਨਾ ਘੱਟੋ ਘੱਟ
ਸਮਰਿਧੀ ਯੋਜਨਾ ਹੈ ਸਭ ਚੀਜ਼ਾਂ ਅਗਰ ਓਹਦੇ ਬਾਰੇ ਵੀ ਮਿਲ ਜਾਏਗੀ ਨੌਲੇਜ ਸਾਨੂੰ
ਹਾਂਜੀ, ਏਹ ਡਾਇਰੈਕਟ ਸਿਰਫ ਸੁਕੰਨਿਆ ਸਿਮਰੀਧੀ ਜਿਹੜੀ ਯੋਜਨਾ ਹੈ ਡਾਇਰੈਕਟ ਪੋਸਟ ਔਫਿਸ ਤੋਂ ਹੋਏਗੀ
ਅੱਛਾ-ਅੱਛਾ।
ਇਹਦੇ 'ਚ ਤੁਸੀਂ ਡਾਇਰੈਕਟ ਖੁਦ ਜਾ ਕੇ ਡਿਪੋਜਿਟ ਕਰਾਉਣਾ ਪਏਗਾ, ਜਿੰਨੇ ਪੈਸੇ ਜਮ੍ਹਾਂ ਕਰਾਓਗੇ ਉਹਦੇ ਉੱਤੇ ਸਾਡੇ- ਅੱਠ ਤੋਂ ਨੌ ਪ੍ਰਸੈਂਟ ਇੰਟਰਸਟ ਲੱਗੇਗਾ, ਬਟ ਉਹਦੀ ਇੱਕ ਲਿਮਟ ਹੈਗੀ। ਇੱਕ ਸਾਲ 'ਚ ਤੁਸੀਂ ਡੇਢ ਲੱਖ ਤੋਂ ਉੱਪਰ ਜਮ੍ਹਾਂ ਨਹੀਂ ਕਰਾ ਸਕਦੇ।
ਅੱਛਾ, ਤੇ ਸਾਨੂੰ ਸਰ ਪੋਸਟ ਔਫਿਸ 'ਚ ਜਾ ਕੇ ਅਕਾਊਂਟ ਓਪਨ ਕਰਵਾਨਾ ਪਏਗਾ।
ਹਾਂ ਪਹਿਲੇ ਅਕਾਊਟ ਓਪਨ ਕਰਾਣਾ ਪਏਗਾ, ਉਸ ਤੋਂ ਬਾਅਦ ਗੁੜੀਆ ਦਾ ਤੇ ਉਸ ਤੋਂ ਬਾਅਦ ਉਹ ਪੈਸਾ ਉਹਦੇ ਖਾਤੇ ਜਮਾ ਹੋਏਗਾ
ਅੱਛਾ ਔਰ ਕਿੰਨੇ ਸਾਲ ਇਹ ਤਾਂ ਮੈਨੂੰ ਲੱਗਦਾ ਪੰਜ ਸਾਲ ਦੀ ਵੀ ਹੋ ਜਾਂਦੀ ਸਾਲ ਦੀ ਵੀ ਹੋ ਜਾਂਦੀ ਹੋਣੀ
ਹਾਂਜੀ ਪੰਜ ਸਾਲ ਦੀ ਹੁੰਦੀ ਆਰ ਡੀ ਹੁੰਦੀ
ਆਰ ਡੀ ਹੁੰਦੀ ਹੈ ਪੰਜ ਸਾਲ ਦੀ ਤੇ ਇਹਦੇ ਚ ਘੱਟ ਘੱਟ ਪ੍ਰੀਮੀਅਮ ਕਿੰਨਾ ਪੈਂਦਾ ਸਰ ਅਗਰ ਅਸੀਂ ਘੱਟ ਤੋਂ ਘੱਟ ਭਰਨਾ ਚਾਹੀਏ ਤਾਂ
ਇਹਦੇ ਚ ਭਾਵੇਂ ਪੰਜ ਸੌ ਰੁਪਏ ਪਰ ਮੰਥ ਹਾਂਜੀ
ਅੱਛਾ ਪੰਜ ਸੌ ਰੁਪਆ ਮਹੀਨੇ ਦਾ ਅਸੀਂ ਆਰਾਮ ਨਾਲ ਕਰਵਾ ਸਕਦੇ ਹਾਂ
ਹਾਂਜੀ
ਠੀਕ ਹੈ ਸਰ ਕੋਈ ਨਹੀਂ ਅਸੀਂ ਕਰਵਾਉਦੇ ਹਾਂ ਠੀਕ ਥੈਂਕ ਯੂ